ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ।
ਵਧੀਆ, ਵਧੀਆ ਤੁਸੀਂ ਦੱਸੋ ਜੀ।
ਬਸ ਵਧੀਆ ਜੀ ਹੋਰ ਘਰ ਪਰਿਵਾਰ ਸਭ ਵਧੀਆ ਤੁਹਾਡੇ
ਹਾਂਜੀ, ਹਾਂਜੀ ਸਭ ਵਧੀਆ ਜੀ ਤੁਸੀਂ ਦੱਸੋ ਘਰ ਕਿੱਦਾਂ ਹੈ ਸਾਡੇ
ਹਾਂਜੀ ਸਭ ਵਧੀਆ ਜੀ ਹਾਂਜੀ, ਹਾਂਜੀ, ਹਾਂਜੀ ਬਿਲਕੁਲ ਅੱਛੀ ਤਰਾਂ ਆ ਰਹੀ ਹੈ ਜੀ।
ਓਕੇ ਜੀ।
ਹਾਂਜੀ ਹੋਰ ਮੈਂ ਤੁਹਾਡੇ ਨਾਲ ਗੱਲ ਮੈਂ ਤੁਹਾਡੇ ਨਾਲ ਕੁਛ ਗੱਲ ਕਰਨੀ ਸੀ। ਤੁਸੀਂ ਔਨਲਾਈਨ ਸ਼ੋਪਿੰਗ ਕਰਦੇ ਹੋ ਔਫਲਾਈਨ ਸ਼ੋਪਿੰਗ ਕਰਦੇ ਹੋ।
ਹਾਂਜੀ ਮੈਂ ਤਾਂ ਦੋਨੋਂ ਸਾਈਡ ਸ਼ੋਪਿੰਗ ਕਰਨੀ ਹ ਪਰ ਮੈਂ ਜ਼ਿਆਦਾ ਔਫਲਾਈਨ ਕਰਦੀ ਹਾਂ।
ਕਿਉਂ ਔਨਲਾਈਨ ਸ਼ੋਪਿੰਗ ਚ ਨਾ ਮੈਂ ਇੱਕ ਦੋ ਵਾਰੀ ਜਿੱਦਾਂ ਮੰਗਾਇਆ ਹੈ, ਕੱਪੜੇ ਮੰਗਵਾਏ ਹੈ ਤੇ ਮੈਨੂੰ ਪਸੰਦ ਨਹੀ ਆਏ ਜੋ ਚੀਜ਼ ਮੈਨੂੰ ਮੰਗਾਈ ਉਹ ਚੀਜ਼ ਮੈਨੂੰ ਮਿਲੀ ਨਹੀਂ।
ਹਾਂਜੀ ਬਿਲਕੁਲ ਸਹੀ ਗੱਲ ਹੈ, ਜੀ ਉਹ ਐਵੇਂ ਹੀ ਹੁੰਦਾ ਨਾ ਔਨਲਾਈਨ ਸ਼ੋਪਿੰਗ ਵਿਚ ਥੋੜਾ ਸਾਨ ਫਿਜ਼ਕਲ ਟਚ ਦੀ ਪ੍ਰੋਬਲਮ ਹੁੰਦੀ ਹੈ ਨਾ ਬੰਦਾ ਸਾਈਜ ਵੇਖ ਸਕਦਾ ਹੈ। ਨਾ ਬੰਦਾ ਹੱਥ ਲਗਾ ਕੇ ਦੇਖ ਸਕਦਾ ਕੱਪੜੇ ਨੂੰ
ਹਾਂਜੀ ਸਾਈਜ਼ ਇਸ਼ੂ ਵੀ ਹੁੰਦਾ ਮਟੀਰੀਅਲ ਇਸ਼ੂ ਵੀ ਹੁੰਦਾ ਹੈ ਤੇ ਕੁਛ ਕਹਿੰਦੇ ਨੇ ਹੁਣ ਜਿੱਦਾਂ ਅਗਰ ਚੀਜ਼ ਸਾਨੂੰ ਪਸੰਦ ਆ ਗਈ ਹੈ। ਅਸੀਂ ਫਟਾਫਟ ਔਨਲਾਈਨ ਮਤਲਬ ਕਿ ਸ਼ੋਪ ਕਰ ਲਈ ਹੈ, ਅਸੀਂ ਬਾਏ ਕਰ ਲਈਏ ਪਰ ਫਿਰ ਉਹੀ ਹੈ ਨਾ ਫਿਰ ਜਦੋਂ ਘਰ ਚੀਜ਼ ਆਉਂਦੀ ਏ। ਤੇ ਫਿਰ ਇੱਥੇ ਪੈਸੇ ਵੀ ਸਾਨੂੰ ਕਹਿਣ ਲੱਗਦੇ ਹੈ।ਕਿ ਹਾਂ ਪੈਸੇ ਦਿੱਤੇ ਹੈ ਗੱਲ ਪਰ ਚੀਜ਼ ਸਹੀ ਨਹੀਂ ਆਈ ਫਿਰ ਅਸੀਂ ਉਹਨੂੰ ਰਿਟਰਨ ਕਰ ਰਹੇ ਹਾਂ।
ਹਾਂਜੀ ਬਿਲਕੁਲ ਸਹੀ ਗੱਲ ਹੈ। ਔਨਲਾਈਨ ਸ਼ੋਪਿੰਗ ਵਿੱਚ ਤਾਂ ਬਸ ਹਾਂਜੀ, ਹਾਂਜੀ
ਔਫਲਾਈਨ ਚ ਇਹ ਕਿ ਅਸੀਂ ਅਗਰ ਇੱਕ ਦੁਕਾਨ ਤੇ ਜਾ ਰਹੇ ਹਾਂ ਸਾਨੂੰ ਨਹੀਂ ਪਸੰਦ ਆ ਰਿਹਾ। ਅਸੀਂ ਦੂਸਰੀ ਤੇ ਜਾ ਰਹੇ ਹ ਤੀਸਰੀ ਤੇ ਜਾ ਰਹੇ ਹ ਤੇ ਦੋ ਤਿੰਨ ਦੁਕਾਨਾਂ ਹਾਂ ਜੀ ਹਾਂਜੀ ਵਰਾਇਟੀ ਦਾ ਪਤਾ ਚੱਲ ਜਾਂਦਾ ਹੈ, ਮਟੀਰੀਅਲ ਦਾ ਪਤਾ ਚੱਲ ਜਾਂਦਾ ਕੱਪੜਾ ਕੀ ਕੀ ਹੈ ਕੀ ਨਹੀਂ ਹੈ ਸਾਡੀ ਬੋਡੀ ਨੂੰ ਸੂਟ ਕਰੇਗਾ ਨਹੀਂ ਕਰੇਗਾ। ਫਿਰ ਅਸੀਂ ਜਿੱਦਾਂ ਹੁਣ ਗਰਮੀ ਦੇ ਅਕੋਰਡਿੰਗ ਗਰਮੀ ਦੇ ਕੱਪੜੇ ਲੈਂਦੇ ਆ। ਸਰਦੀ ਦੇ ਅਕੋਰਡਿੰਗ ਸਰਦੀ ਦੇ ਕੱਪੜੇ ਲੈਂਦੇ ਆ ਤੇ ਅਗਰ ਅਸੀਂ ਕਿਸੇ ਫੰਕਸ਼ਨ ਚ ਜਾਣਾ ਅਸੀਂ ਫੰਕਸ਼ਨ ਵਾਲੇ ਕੱਪੜੇ ਲੈਂਦੇ ਹਾਂ।
ਹਾਂਜੀ। ਬਸ ਔਨਲਾਈਨ ਸ਼ੋਪਿੰਗ ਦਾ ਇਹੀ ਫਾਇਦਾ ਜੀ ਅਸੀਂ ਉਹਦੇ ਚ ਨਾ ਦੋਨੋ ਸੀਜ਼ਨ ਦੇ ਕੱਪੜੇ ਖਰੀਦ ਸਕਣੇ ਹਾਂ। ਹਲੇ ਸਾਨੂੰ ਔਫਲਾਈਨ ਵਿਚ ਇਹ ਰਹਿੰਦਾ ਕਿ ਜੋ ਸੀਜਨਲ ਚੱਲ ਰਿਹਾ ਜੋ ਟ੍ਰੈਂਡ ਵਿਚ ਆ ਰਿਹਾ। ਉਹੇ ਸਾਨੂੰ ਉਹੀ ਦੇਣਾ ਬਸ ਔਫਲਾਈਨ ਵਿੱਚ ਥੋੜਾ ਇਹ ਫਾਇਦਾ ਰਹ ਔਨਲਾਈਨ ਥੋੜਾ ਇਹ ਫਾਇਦਾ ਹੈ। ਕਿ ਅਸੀਂ ਅਗਰ ਸਾਨੂੰ ਬਾਏ ਚਾਂਸ ਕਦੀ ਵਿੰਟਰ ਦਾ ਵੀ ਕੁਝ ਖਰੀਦਣਾ ਪੈ ਜਾਵੇ ਆਪਾਂ ਉਹ ਵੀ ਖਰੀਦ ਸਕਨੇ ਹਾਂ।
ਜੇ ਇਹ ਹੱ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਇੱਕ ਜ਼ਿਆਦਾ ਪ੍ਰੋਡਕਟ ਅਗਰ ਮੈਂ ਮੰਗਵਾਉਂਦੀ ਹਾਂ ਨਾ ਜੇ ਔਨਲਾਈਨ ਤਾਂ ਮੈਂ ਨਾਇਕਾ ਤੋਂ ਜਾਂ ਫਿਰ ਉਹਦੇ ਮਿੰ ਮਿੰਤਰਾ ਤੋਂ ਵੀ ਵਧੀਆ ਮਿਲਦੇ ਨਾਇਕਾ ਤੋਂ ਮੈਂ ਜਿਆਦਾਤਰ
ਨਾਇਕ।
ਹਾਂਜੀ ਨਾਇਕਾ ਤੋਂ ਮੈਂ ਹਾਂ। ਹਾਂਜੀ ਹਾਂਜੀ ਮੈਂ ਸਾਰੇ ਮੇਰੇ ਜਿਹੜੇ ਕੋਸਮੈਟਿਕ ਪ੍ਰੋਡਕਟ ਹੈਗੇ ਮੇਰੇ ਸਾਰੇ ਜਿੱਦਾਂ ਮੈਂ ਲਿਪਸਟਿਕ ਮੰਗਵਾ ਰਹੀ। ਫਾਊਂਡੇਸ਼ਨ ਮੰਗ ਰਹੀ ਹਾਂ ਜਾਂ ਮੈਂ ਹੋਰ ਚੀਜ਼ਾਂ ਮਤਲਬ ਕਿ ਬਿਊਟੀ ਦੀਆਂ ਜੋ ਵੀ ਹਨ ਮੈਂ ਮੰਗਵਾਏ ਮੈਂ ਸਾਰੀਆਂ ਨਾਇਕਾ ਤੋਂ ਹੀ ਅ ਬਾਏ ਕਰਦੀ ਹਾਂ। ਕਿ ਤੇ ਉਹਦੀ ਚੀਜ਼ ਬੜੀ ਟਰੱਸਟ ਵਾਲੀ ਆਉਂਦੀ ਹੈ ਹਾਂਜੀ ਟਰੱਸਟ ਵਾਲੀ ਚੀਜ਼ ਆਉਂਦੀ ਹੈ ਬਿਲਕੁਲ ਉਹਦੇ ਤੋਂ ਤੇ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਜੀ ਤੁਸੀਂ ਕਿੱਦਾਂ ਕਰਦੇ ਓ? ਓਫਲਾਈਨ ਕਰਦੇ ਹੋ ਔਨਲਾਈਨ ਕਰਦੇ ਹੋ।
ਉੱਧਰ ਜਿਹੜੇ ਕਲੋਥਿੰਗ ਵਗੈਰਾ ਦੀ ਸ਼ੋਪਿੰਗ ਹੁੰਦੀ ਹੈ ਉਹ ਤਾਂ ਆਪਾਂ ਸਭ ਔਫਲਾਈਨ ਹੀ ਕਰੀ ਦੀ ਹੁੰਦੀ ਹੈ।ਬਸ ਇਹ ਏ ਕਿ ਕਦੇ ਗਰੋਸਰੀ ਪ੍ਰੋਡਕਟਸ ਮੰਗ ਲਏ ਜਾਂ ਜਿਵੇਂ ਸਾਨੂੰ ਇਹਨਾਂ ਦੀ ਲੋੜ ਹੁੰਦੀ ਹੈ ਕੋਈ ਕੋਸਮੈਟਿਕ ਦਾ ਪ੍ਰੋਡਕਟ ਚਾਹੀਦਾ ਕੋਈ ਪਰਫਿਊਮ ਚਾਹੀਦਾ ਇਹ ਜਾਂ ਬੰਦਾ ਔਨਲਾਈਨ ਮੰਗਵਾ ਲੈਂਦਾ ਹੈ।
ਇਹ ਜੀ ਤੇ ਚਲੋ ਠੀਕ ਹੈਗੇ ਆ ਹਾਂ ਰ ਆਉਂਦੀ ਵੀ ਆ ਸਹੀ। ਮੈਂ ਹਲ ਜਦੋਂ ਦੀ ਮਤਲਬ ਕਿ ਸ਼ੋਪਿੰਗ ਕਰ ਰਹੀ ਹਾਂ। ਤੇ ਮੈਂ ਇਹ ਚੀਜ਼ਾਂ ਮੰਗ ਰਹੀ ਤੇ ਆਹ ਵੀ ਵਧੀਆ ਰਹੀਆਂ ਨੇ ਇਹ ਨੀ ਕਿ ਬੇਕਾਰ ਆ ਰਹੀਆਂ ਆਹ ਵੀ ਬਹੁਤ ਵਧੀਆ ਰਹੀ ਹੈ ਪਰ ਮੈਨੂੰ ਕੱਪੜੇ ਦਾ ਬਿਲਕੁਲ ਵੀ ਟੈਸਟ ਨਹੀਂ। ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਪਰ ਮੈਨੂੰ ਕੱਪੜੇ ਤਾਂ ਬਿਲਕੁਲ ਟੈਸਟ ਨ੍ਹੀ ।
ਨਹੀਂ ਕੱਪੜੇ ਦਾ ਤਾਂ ਬਿਲਕੁਲ ਵੀ ਡਰੇਸ ਨਹੀਂ ਉੱਥੇ ਲਿਖਿਆ ਵ ਅਟਰ ਹੁੰਦਾ ਆਪ ਪਤਾ ਨਹੀਂ ਕਿਹੜਾ ਕੱਪੜਾ
ਹਾਂ ਕੱਪੜਾ ਗਲਤ ਜਾਂਦਾ ਮੈਂ ਦੋ ਵਾਰੀ ਮੰਗਾਇਆ ਤਿੰਨ ਵਾਰੀ ਤੇ ਫਸਟ ਮੈਂ ਮੰਗਾਇਆ ਕੋਟਸੈਟ ਜਦ ਨਵੇਂ ਨਵੇਂ ਚਲੇ ਸੀ। ਤੇ ਮੈਨੂੰ ਬਹੁਤ ਪਸੰਦ ਆ ਮੈਂ ਮੰਗ ਲਿਆ ਇੱਕ ਤੇ ਉਹਦਾ ਸਾਈਜ਼ ਆਇਆ ਛੋਟਾ ਔਰ ਮੈਂ ਸਾਈਜ਼ ਪੂਰਾ ਤ੍ਰਿਪਲ ਐਕਸ ਡਬਲ ਐਕਸਲ ਪਾਉਂਦੀ ਹਾਂ ਮੈਂ ਤੇ ਹੈਵੀ ਕਰਕੇ ਤੇ ਆਇਆ ਬਿਲਕੁਲ ਐਕਸਲ ਆਇਆ ਮੇਰੇ ਕੋਲ ਇੱਕ ਤੇ ਉਹ ਫਿਰ ਸ ਮੈਂ ਇੱਕ ਬਿੱਡੀ ਅ ਕੀਤੀ ਸ਼ੋਪਿੰਗ ਤੇ ਉਹ ਵੀ ਸਹੀ ਨੀ ਆਈ ਉਹ ਬਿਲਕੁਲ ਕੁਛ ਹੋਰ ਛੋਟ ਵਿਚ ਆ ਗਈ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਮੈਂ ਵੀ ਏਦਾਂ ਹੀ ਸ਼ਰਟਸ ਮੰਗਾਈਆਂ ਸੀ। ਇੱਕ ਵਾਰੀ ਸ਼ਰਟ ਮੰਗਵਾਆ ਉਹ ਨੇ ਕਟਨ ਲਿਖਿਆ ਤੇ ਆਇਆ ਉਹ ਲੈਕਸਾ ਵਾਲਾ ਕੱਪੜਾ ਹੁੰਦਾ। ਉਹ ਆਇਆ ਮਤਲਬ ਸ਼ਰਟਸ ਪਈਆਂ ਹੀ ਨਹੀਂ ਇਏਦਾਂ ਦੀ ਇਦਾਂ ਹੀ ਰਹੀ ਪਈਆਂ ਰਹੀਆਂ।
ਮੈਂ ਤੇ ਰਿਟਰਨ ਕਰਾ ਦਿੰਦੀ ਹਾਂ ਵੀ ਨਾਲ ਦੇ ਨਾਲ ਵੀ ਲੈ ਜਾਓ। ਆਪਣੀ ਚੀਜ਼ ਹੀ ਤੇ ਰਿਫੰਡ ਪਹਿਲੇ ਰਿਫੰਡ ਦੇ ਦਿੰਦੇ ਸੀ। ਤੇ ਹੁਣ ਕੀ ਕਰਦੇ ਨੇ ਕੂਪਨ ਦੇ ਦੋ ਹਾਂ ਕੂਪਨ ਦੇ ਦਿੰਦੇ ਨੇ ਹਾਂ। ਤੇ ਕੀ ਕਹਿੰਦੇ ਕੂਪਨ ਦੇ ਦਿੰਦੇ ਨੇ ਫਿਰ ਮੈਂ ਕੁਛ ਹੋਰ ਮੰਗਵਾ ਲਿਆ ਸੀ ਉਹਦੇ ਵ ਬਿਨਾਂ ਫੇਰ ਕੁਛ ਮੈਂ ਜਿਵੇਂ ਉਹ ਮੰਗਵਾਏ ਸ਼ੋਪੀਸ ਵਗੈਰਾ ਮੰਗਵਾਏ ਮੈਨੂੰ ਲੱਗਿਆ ਵੱਡੇ ਵੱਡੇ ਹੋਣਗੇ ਉਹ ਬਿਲਕੁਲ ਨਿੱਕੇ ਛੋਟੇ ਛੋਟੇ
ਹਾਂਜੀ ਨਹੀਂ ਵਿੱਚ ਵੈਸੇ ਹੋਮ ਹੋਮਟੈਕ ਦਾ ਸਮਾਨ ਤਾਂ ਕਾਫ਼ੀ ਅੱਛਾ ਮਿਲ ਜਾਂਦਾ ਵੈਸੇ ਤਾਂ ਕਈ
ਕੁਛ ਐਪਸ ਹੈਗੀਆਂ ਨਾ ਜਿੱਦਾਂ ਮੈਂ ਕਦੇ ਯੂਜ ਨਹੀਂ ਕੀਤੀਆਂ ਮੈਂ ਮੀਸ਼ੋ ਇੱਕ ਵਾਰੀ ਯੂਜ ਕੀਤੀ ਮੀਸ਼ੋ ਤੋਂ ਮੰਗਵਾਏ ਮੈਂ ਤੇ ਕੀ ਕਹਿੰਦੇ ਮੰ ਛੋਟੇ ਛੋਟੇ ਮੈਂ ਉਹ ਮੰਗਵਾਏ ਸੀ ਬੁੱਧਾ ਜੀ। ਤੇ ਉਹ ਇਹੰਨੇ ਜ਼ਿਆਦਾ ਹੀ ਬਿਲਕੁਲ ਬੇਬੀ ਟਾਈਪ ਆ ਗਏ ਹਾਂ ਹਾਂਜੀ। ਹਾਂਜੀ ਤੇ ਉਹ ਮੈਨੂੰ ਥੋੜਾ ਜਹਾ ਉਹ ਲੱਗਿਆ
ਥੋੜ੍ਹਾ ਜਿਹਾ ਹੋ ਜਾਂਦਾ ਬਟ ਕਹਦਾ ਨਾ ਉੱਥੇ ਪ੍ਰਾਈਜ਼ ਦੇ ਹਿਸਾਬ ਨਾਲ ਚੀਜ਼ਾਂ ਫਿਰ ਵੀ ਕਈ ਸਹੀ ਆ ਜਾਂਦੀਆਂ ਨੇ।
ਹਾਂ ਹਾਂ।
ਕਈ ਵ ਪ੍ਰਾਈਜ਼ ਅਹ ਪ੍ਰਾਈਜ਼ ਇਕੋ ਫਰੈਂਡਲੀ ਹੁੰਦਾ ਬੰਦਾ ਛੋਟੀ ਛੋਟੀ ਚੀਜ਼ਾਂ ਨੇ ਪਰ ਸਹੀ ਮਿਲ ਜਾਂਦੀਆਂ ਨੇ ਕਈ ਵਾਰ। ਜਦੋਂ ਫਰ ਵਰਾ ਲਗੇ ਫਿਰ ਬਹੁਤ ਵਧੀਆ ਰਹਿੰਦਾ।
ਵਧੀਆ ਰਹਿੰਦਾ ਹਾਂਜੀ ਵਧੀਆ ਸ਼ੋਪਿੰਗ ਹੋ ਜਾਂਦੀ ਹੈ ਜ਼ਿਆਦਾ ਸ਼ੋਪਿੰ ਮਤਲਬ ਕਿ ਔਫਰ ਵਾਲੀ ਤੇ ਜਾਂਦ ਦੀਵਾਲੀ ਤੇ ਜਾਂ ਕੋਈ ਓਕੇਜਨ ਹੋਏ ਤਾਂ ਆਉਂਦੀ ਉਹ ਫ ਹਾਂ ਜਿਵੇਂ ਰੱਖੜੀ ਤੇ ਆਏਗ ਤੇ ਕੀ ਕਹਿੰਦੇ ਫਿਰ ਦੀਵਾਲੀ ਤੇ ਏਦਾਂ ਹਾਂ ਜਿਆਦਾ ਸ਼ੋਪਿੰਗ ਉਹ ਲੱਗਦੀ ਔਫਰਸ ਲੱਗਦੀਆਂ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ।
ਓਨਲਾਈਨ ਸ਼ੋਪਿੰਗ ਤੇ ਬੈਨੀਫਿਟ ਉਹਨਾਂ ਨੂੰ ਹੈ ਜਿਹੜੇ ਨੌਕਰੀ ਵਗੈਰਾ ਕਰਦੇ ਨੇ।
ਹਾਂਜੀ ਉਹ ਵਾਸਤੇ ਤਾਂ ਬਹੁਤ ਵਧੀਆ ਜੀ ਜਿਵੇ ਉਹ ਬਲਿੰਕਟ ਵਗੈਰਾ ਯੂਜ ਕਰਦੇ ਹ ਇਹ ਚੀਜ਼ ਥੋੜਾ ਸਾਨੂੰ ਵੀ ਫਾਇਦਾ ਕਈ ਵਾਰ ਕੋਈ ਚੀਜ਼ ਨੀ ਹੁੰਦੀ ਬੰਦਾ ਜਲਦੀ ਜਲਦੀ ਮੰਗ
ਹੁਣ ਜਿਵੇਂ ਹੁਣ ਅਚਾਨਕ ਗੈਸਟ ਆ ਗਏ ਘਰ ਤੋਂ ਵਿੰਕ ਟ ਕਿੰਨਾ ਸਾਡਾ ਸਾਥ ਦਿੰਦਾ ਫਟਾਫਟ ਪੰਜ ਮਿੰਟ ਦੇ ਅੰਦਰ ਹਾਂ ਸਾਰੀ ਚੀਜ਼ਾਂ ਸਾਡੇ ਕੋਲ ਹੁੰਦੀਆਂ ਇਕਦਮ ਗੈਸਟ ਆ ਗ ਘਰ ਕੋਈ ਚੀਜ਼ ਨਹੀਂ ਹੈ ਕੋਈ ਲੈਣ ਨੀ ਜਾਣ ਵਾਲਾ। ਤੇ ਕੀ ਕਹਿੰਦੇ ਅਸੀਂ ਫਟਾਫਟ ਉਹ ਓਡਰ ਕਰਨੇ ਆ ਜੋ ਲਿੰਕਡ ਤੇ ਤੇ ਪੰਜ ਦਸ ਮਿੰਟ ਦੇ ਅੰਦਰ ਅੰਦਰ ਸਾਰੀ ਚੀਜ਼ਾਂ ਘਰ ਆ ਜਾਂਦੀਆਂ। ਇੱਕ ਉਹਦਾ ਬੜਾ ਫਾਇਦਾ ਹੋ ਗਿਆ ਹੁਣ ਅੱਛਾ ਤੁਸੀਂ ਸਾਨੂੰ ਰਾਤੀ ਬਾਰਾਂ ਵਜੇ ਇੱਕ ਵਜੇ ਸਾਨੂੰ ਭੁੱਖ ਲੱਗ ਰਹੀ ਹੈ। ਕੁਛ ਬਾਹਰ ਖਾਨ ਦਾ ਹਾਂਜੀ ਕਰੇਵਿੰਗ ਹੋ ਰਹੀ ਹੈ ਬਾਹਰ ਖਾਣ ਦੀ ਅਸੀਂ
ਹਾਂਜੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਮੈਂ ਵੀ ਕਦੀ ਕਦੀ ਦੀ ਜਿਵੇਂ ਮਨ ਕਰਦਾ ਪੀਜ਼ਾ ਖਾਣ ਤੇ ਜਿਵੇਂ ਯਾਰ ਅਸੀਂ ਸਾਰੇ ਕਜ਼ਨ ਵਗੈਰਾ ਇਕੱਠੇ ਹੋਏ ਹੋਏ ਹੈ।
ਹਾਂ ਹਾਂਜੀ ਹਾਂਜੀ ਉਹੀ ਤੇ ਕਹਿ ਰਹੀ ਹ ਨਾ ਜਿਵੇਂ ਰਾਤ ਨੂੰ ਕਰੇਵਿੰਗ ਹੋ ਜਾਂਦੀ ਕਈ ਵਾਰ ਤੇ ਕੀ ਕਹਿੰਦੇ। ਫਟਾਫਟ ਬੰਦਾ ਸਵੀਗੀ ਕਰ ਲਏਮੈ ਤੋਂ ਕਰ ਲਏ ਤੇ ਨਾਲ ਹੀ ਚੀਜ਼ ਘਰ ਆ ਜਾਂਦੀ ਆ ਓਨਲਾਈਨ ਤੇ ਹਾਂ।
ਫਾਇਦਾ ਤਾਂ ਬਹੁਤ ਹੋ ਰਿਹਾ ਕਈ ਚੀਜਾਂ
ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਬਾਕੀ ਨੁਕਸਾਨ ਤੇ ਵੀ ਮੈਨੂੰ ਕੁਛ ਨਜ਼ਰ ਆਇਆ ਹਾਂ। ਨੁਕਸਾਨ ਹੈ ਕਿ ਨੁਕਸਾਨ ਤਾਂ ਵੈਸੇ ਨਹੀਂ ਹੈ ਮੈਂ ਸੱਚੀ ਦੱਸਾਂ ਅਗਰ ਅਸੀਂ ਕੋਈ ਚੀਜ਼ ਹਾਂਜੀ ਬਸ ਬਸ ਬਸ। ਹਾਂ ਹਾਂ।
ਹੋ ਜਾਂਦੀ ਉਹ ਥੋੜਾ ਜਾ ਥੋੜਾ ਜਹਾ ਉਹ ਵੀ ਹੁੰਦਾਦਾ ਥੋੜਾ ਅਲਰਟ ਰਹਿਣਾ ਚਾਹੀਦਾ ਹੈ। ਬਸ ਨਹੀਂ ਤੇ ਬੰਦਾ ਫੇਰ ਫਸ ਜਾਂਦਾ ਇੱਕ
ਹੈਗੇ ਨੇ ਜੋ ਓਨਲਾਈਨ ਕਰਦੇ ਨੇ ਪੇਮੈਂਟ ਵੀ ਤੇ ਕਹਿੰਦੇ ਉਹ ਯੂ ਪੀ ਆਈ ਕਈ ਵਾਰ ਚਲਾ ਜਾਂਦਾ ਹੈ ਉਹ ਜਾਂਦਾ ਇਸ ਤੋਂ ਵੀ ਬੜਾ ਡਰ ਲੱਗਦਾ ਚੀਜ਼
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ।
ਸਹਿਮਸ ਹੋ ਰਹੇ ਨੇ ਕੀ ਕਹਿੰਦੇ ਨੇ ਵੀ ਤੁਸੀਂ ਜਿਹੜਾ ਉਹ ਬੋਕਸ ਆਉਂਦਾ ਤੁਹਾਡੇ ਕੋਲ ਡਿਲੀਵਰੀ ਬੋਕਸ ਉਤੇ ਸਾਰਾ ਕੁਛ ਲਿਖ ਚਾਨਡ ਤੇ ਉਹ ਤੁਸੀਂ ਬਾਹਰ ਨਾਲ ਫੈਂਕੂ ਐਵੇਂ ਉਹਨੂੰ
ਹਾਂਜੀ ਹਾਂਜੀ ਹਾਂਜੀ ਹਾਂਜੀ ਪਿੱਛੇ ਇੱਕ ਇਹ ਵੀ ਸਕੈਮ ਚੱਲ ਰਿਹਾ ਸੀ ਉਹ ਤੁਡ ਕੋਲ ਆਉਂਦੇ ਨੇ। ਤੁਸੀਂ ਔਡਰ ਕੀਤਾ ਸੀ ਆਪਾਂ ਕਹਾਂਗੇ ਵੀ ਆਪਾਂ ਤਾਂ ਡਰ ਕੀਤਾ ਹੀ ਨੀ ਕੁੱਛ ਵੀ ਕੁਛ ਵੀ ਬੰਦਾ ਔਡਰ ਨੀ ਓ ਟੀ ਪੀ ਆਏਗਾ ਓ ਟੀ ਪੀ ਦੋ ਪਰ ਉਹ ਓ ਟੀ ਪੀ ਤੋਂ ਹੀ ਸਭ ਖਤਮ ਹੋ ਜਾਂਦਾ ਸਾਡੇ ਨਾਲ ਹੀ ਟਾਂ ਅਟਸ ਵਿਚੋਂ ਖਤਮ ਹੋ ਜਾਂਦੇ। ਇਹ ਵੀ ਬਹੁਤ ਵੱਡਾ ਇੱਕ ਸਕੈਮ ਚੱਲ ਰਿਹਾ ਸੀ ਪ ਬੰਦਾ ਰਡਰ ਨੀ ਕਰਦਾ ਜਬਰਦਸਤ
ਸਾਡੀ ਹਰ ਚੀਜ਼ ਨਾਲ ਫੋਨ ਨੰਬਰ ਲਿੰਕ ਹੋ ਗਏ ਚਾਹੇ ਸਾਡਾ ਆਧਾਰ ਕਾਰਡ ਹੈ। ਸਾਡਾ ਸਾਡਾ ਪੈਨ ਕਾਰਡ ਆ ਸਾਡੇ ਡਰਾਈਵਿੰਗ ਲਾਇਸੈਂਸ ਆ। ਕੁਛ ਵੀ ਜੋ ਵੀ ਸਾਡੇ ਕੋਲ ਸਰਕਾਰੀ ਡਾਕੂਮੈਂਟ ਹੈਗੇ ਹਾਂ।
ਚੀਜ਼ ਨਾਲ ਲਿੰਕ ਹੈ ਔਰ ਨੰਬਰ ਬੈਂਕਸ ਨਾਲ ਵੀ ਲਿੰਕ ਨੇ ਔਰ ਹਰੇਕ ਪੇਪਰ ਨਾਲ ਵੀ ਲਿੰਕ ਨੇ ਜਿਹੜਾ ਬੱਚਾ ਸਟੱਡੀ ਕਰ ਰਿਹਾ ਆ, ਉਹਦੇ ਸਟੱਡੀਜ਼ ਨਾਲ ਵੀ ਲਿੰਕ ਨੇ ਬਹੁਤ ਹੋ ਗਿਆ ਹਰ ਇੱਕ ਚੀਜ਼ ਦਾ ਬਹੁਤ ਧਿਆਨ ਰੱਖਣਾ ਪੈਂਦਾ, ਬਹੁਤ ਅਲਰਟ ਰਹਿਣਾ ਪੈਂਦਾ ਕਿ ਕਿਸ ਚੀਜ਼ ਦਾ ਵੀ ਡਾਲਣਾ ਐ।
ਕੇ ਅਸੀਂ ਇੱਕ ਨੰਬਰ ਸਾਡਾ ਇੱਕ ਨੰਬਰ ਕਿਸੇ ਕੋਲ ਚਲਾ ਗਿਆ ਨਾ ਤੇ, ਮਤਲਬ ਉਹਦੇ ਕੋਲ ਸਾਡੀ ਸਾਰੀ ਇਨਫੋਰਮੇਸ਼ਨ
ਹਾਂਜੀ ਬਿਲਕੁਲ ਸਹੀ ਗੱਲ ਐ, ਫੈਮਲੀ ਆਈ ਡੀ ਹੋ ਗਈ, ਪੈਨ ਕਾਰਡ ਤੇ ਲੱਗਿਆ ਹੋਇਆ ਐ। ਹਰ ਜਗ੍ਹਾ ਇੱਕ ਨੰਬਰ ਹੁੰਦਾ ਬੰਦੇ ਦਾ, ਉਥੋਂ ਓ ਟੀ ਪੀ ਆਂਦਾ ਬਸ ਓ ਟੀ ਪੀ ਤੋਂ ਹੀ ਸਾਰਾ ਖੇਲ ਖਰਾਬ ਹੋ ਜਾਂਦਾ।
ਸਾਰਾ ਸੀਨ ਖ਼ਰਾਬ ਹੋ ਜਾਂਦਾ, ਇਸ ਕਰਕੇ ਥੋੜ੍ਹਾ ਅਲਰਟ ਲੈ ਕੇ ਰਹਿ ਕੇ ਸਾਨੂੰ ਸ਼ੋਪਿੰਗ ਵੀ ਕਰਨੀ ਚਾਹੀਦੀ ਹੈ। ਤੇ ਕੁਛ ਵੀ ਆਪਣੀ ਪਰਸਨਲ ਡਿਟੇਲ ਪਾਉਣ ਤੋਂ ਪਹਿਲੇ ਸੌ ਵਾਰੀ ਸੋਚੋਂ।
ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਐ ਜੀ। ਕਈ ਹੁਣ ਐਪਸ ਵੀ ਹੁੰਦੇ ਨੇ ਕਈ ਵਾਰ ਸਭ ਕਹਿੰਦੇ ਨੇ ਕਿ ਐਪਸ ਨਾ ਕਰੋ ਪਹਿਲਾਂ ਹੀ ਲਿਖਿਆ ਜਾਂਦਾ, ਕਿ ਇਹ ਸਕੈਮ ਵੀ ਹੋ ਸਕਦਾ ਐ।
ਕੈਮ ਵੀ ਹੋ ਸਕਦਾ, ਹਾਂਜੀ, ਕਈ ਹੁਣ ਆਉਂਦੇ ਮੈਨੂੰ ਕੱਲ ਹੀ ਹਾਲੇ ਮੈਸੇਜ ਆਇਆਂ ਵਟਸਐਪ ਤੇ ਕਿ ਯੂਕੋ ਬੈਂਕ ਵਾਲਿਆਂ ਬੈਂਕ ਵਾਲਿਆਂ ਦਾ ਵੀ ਕੋਈ ਵੀ ਤੁਹਾਡੇ ਕੋਲ ਕੋਈ ਵੀ ਮੈਸੇਜ ਜਾਏ ਕਿ ਤੁਹਾਨੂੰ ਓਟੀ ਪੀ ਹਾਂ, ਤੇ ਉਹ ਕੀ ਕਹਿ ਦਿੰਦੇ ਅਗਰ ਤੁਹਾਨੂੰ ਬੈਂਕ ਤੋਂ ਕੋਲ ਆ ਰਿਹਾ ਨਾ, ਉਹ ਕਹਿਣਗੇ ਕਿ ਬੈਂਕੇ ਸੇ ਬੋਲ ਰਹੇ ਐ, ਤੇ ਕਹਿੰਦੇ ਪਹਿਲੀ ਗੱਲ ਤੇ ਬੈਂਕ ਕਦੀ ਕੋਲ ਕਰੇਗਾ ਹੀ ਨੀ, ਉਹ ਪਹਿਲੇ ਹਮੇਸ਼ਾ ਮੈਸੇਜ ਚ ਤੁਹਾਨੂੰ ਨੋਟਿਸ ਭੇਜਦਾ। ਫਿਰ ਤੁਹਾਡੇ ਕੋਲ ਕੋਈ ਮੈਸੇਜ ਆਂਦਾ, ਕਹਿੰਦਾ ਫਰੀਜ਼ ਕਰ ਦੇਣਗੇ। ਫੋਰਸ ਵੀ ਕਰਨਗੇ, ਤੁਹਾਨੂੰ ਵੀ ਤੁਹਾਨੂੰ ਕੋਈ ਵੀ ਬੈਂਕ ਵੱਲੋਂ ਕੋਲ ਆਏ ਤੇ ਤੁਸੀਂ ਪਲੀਜ਼ ਧਿਆਨ ਨਾਲ ਉਹਨੂੰ ਦੇਖਣਾ। ਕਿ ਉਹਦੇ ਤੇ ਕੋਈ ਵਿਸ਼ਵਾਸ ਨਾ ਕਰਨਾ, ਤੇ ਕੀ ਕਹਿੰਦੇ ਨੇ ਕੱਲ੍ਹ ਤੋਂ ਬੜੇ ਸਾਡੇ ਨਾਲ ਸਕੈਮ ਹੋ ਰਹੇ ਨੇ, ਤੇ ਪਲੀਜ਼ ਥੋੜਾ ਅਲਰਟ ਹੋ ਜਾਓ।ਕੱਲ ਹੀ ਮੈਨੂੰ ਮੈਸ
ਹਾਂ ਜਿਵੇਂ ਹੁਣ ਕਈ ਨਾ ਡਰੀਮ ਇਲੈਵਨ ਵਗੈਰਾ ਕਈ ਐਪ ਨੇ ਤੇ ਤੁਹਾਨੂੰ ਕਹਿਣਗੇ, ਤੁਸੀ ਰਜਿਸਟ੍ਰੇਸ਼ਨ ਕਰੋ ਤੁਹਾਨੂੰ ਫ੍ਰਰੀ ਪੈਸੇ ਮਿਲਣਗੇ, ਇਹ ਵੀ ਬਹੁਤ ਐ ਕਈ ਵਾਰ ਬੱਚੇ ਬੱਚਿਆਂ ਨੂੰ ਲਾਲਚ ਦੇ ਵਿੱਚ ਉਸ ਚੀਜ਼ ਦੇ ਵਿਚ ਰਜਿਸਟ੍ਰੇਸ਼ਨ ਕਰ ਲੈਂਦੇ ਨੇ।
ਹਾਂ ਹਾਂਜੀ ਹਾਂਜੀ ਉਹ ਗੇਮਸ ਨੀ ਚੱਲ ਗਿਆ, ਤੁਸੀਂ ਦੇਖ ਰਹੇ ਹੋਣੇ ਬੱਚਿਆਂ ਦੀ ਗੇਮਸ ਕਿੰਨੀਆਂ ਚੱਲ ਗਈਆਂ। ਤੇ ਉਹਦੇ ਤੇ ਵੀ ਬੰਦਾ ਕਹਿੰਦਾ ਵੀ, ਇਸ ਗੇਮ ਲਈ ਤੁਹਾਨੂੰ ਦੋ ਰੁਪਏ ਤਿੰਨ ਰੁਪਏ ਦੇਣੇ ਪੈਣਗੇ। ਬੱਚਾ ਕੀ ਕਰਦਾ, ਅਗਰ ਉਹਨੂੰ ਓਟੀ ਪੀ ਪਤਾ ਹੈ ਉਹ ਮਤਲਬ ਕਿ ਉਹਦਾ ਯੂ ਪੀ ਆਈ ਦਾ
ਹਾਂਜੀ ਹਾਂ ਹਾਂਜੀ, ਪਿੰਨ ਵਗੈਰਾ ਡਾਲ ਕੇ, ਹਾਂਜੀ ਹਾਂਜੀ। ਚਲੋ ਠੀਕ ਹੈ ਜੀ, ਓਕੇ ਜੀ ਸਤਿ ਸ਼੍ਰੀ ਅਕਾਲ ਠੀਕ ਐ।